ਮਾਸੀ ਹੈਲੋ ਸਤ ਸ੍ਰੀ ਅਕਾਲ ਜੀ ਹੈਲੋ
ਹੈਲੋ ਹੈਲੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾ ਜੀ ਕੀ ਫਤਿਹ ਕੀ ਹਾਲ ਹੈ
ਵਧੀਆ ਜੀ ਵਧੀਆ ਹੋਰ ਸੁਣਾਓ ਜੀ ਸਭ ਠੀਕ ਠਾਕ ਜੀ ਕਾਰ ਪਰਿਵਾਰ ਬਸ ਠੀਕ ਹੈ ਜੀ ਮੈਂ ਕਿਹਾ ਬੜੇ ਦਿਨ ਹੋ ਗਏ ਨੇ ਗੱਲ ਹੀ ਨਹੀਂ ਹੋਈ ਮੈਂ ਕਿਹਾ ਚਲੋ ਪੁੱਛਾਂ ਅੱਜ ਫੋਨ ਕਰਾਂ ਵੀ ਠੀਕ ਠਾਕ ਨੇ ਗਰਮੀਆਂ ਪੈ ਗਈਆਂ ਛੋੱਟੀਆਂ ਛੋਟੀਆਂ ਬੱਚਿਆਂ ਬੱਚਿਆਂ ਦੀਆਂ ਹੋਰ
ਅੱਛਾ ਅੱਛਾ ਆਉਣਾ ਲਾਓ ਚੱਕਰ
ਹਾਂ ਜੀ ਬਿਲਕੁਲ ਬਿਲਕੁਲ ਛੁੱਟੀਆਂ ਪਈਆਂ ਬ ਗਰਮੀ ਬੜੀ ਹੈ ਜੀ ਗਰਮੀ ਤੁਹਾਡੇ ਉੱਧਰ ਮੌਸਮ ਦਾ ਕੀ ਹਾਲ ਚਾਲ ਹੈ
ਗਰਮੀ ਦੀ ਹੈ ਹੀ ਬਾਕੀ ਫ਼ਰਕ ਥੋੜ੍ਹਾ ਜਿਹਾ ਤੁਹਾਡੇ ਨਾਲ਼ ਫਰਕ ਹੋਣਾ ਇੱਥੇ ਪੈਂਤੀ ਛੱਤੀ ਜ ਡ ਚੱਲ ਰਿਹਾ ਟੈਂਪਰੇਚਰ
ਸਾਡੇ ਇੱਧਰ ਤੇ ਬਿਆਲੀ ਤਰਤਾਲੀ ਚੱਲ ਰਿਹਾ ਜੇ ਉਹ ਟੈਂਪਰੇਚਰ ਦਾ ਪਤਾ ਨੀ ਲੱਗਦਾ ਇਹ ਦੋ ਦਿਨ ਪਹਿਲੇ ਘੱਟ ਗਿਆ ਸੀ ਬਾਰਿਸ਼ਾਂ ਆਈਆਂ ਨਾ ਬਾਰਿਸ਼ਾਂ ਤੇ ਬਾਰਸ਼ਾਂ ਕਰਕੇ ਬੜਾ ਫ਼ਰਕ ਪੈ ਗਿਆ ਸੀ ਤੇ ਅੱਜ ਫੇਰ ਘ ਵੱਧ ਗਿਆ ਸਵੇਰ ਦਾ ਹੀ
ਹਾਂ ਪਰਸੋਂ ਜੋਤ ਇੱਥੇ ਸਵੇਰੇ ਮੈਂ ਗੁਰਦੁਆਰੇ ਗਿਆ ਵਾਂ ਤੇ ਠੰਢ ਲੱਗਦੀ ਜ ਅਤੇ ਇੰਨਾ ਮਤਲਬ ਇੰਨੇ ਠੰਡਾ ਮੌਸਮ ਹੋਇਆ ਸੀ
ਹਾਂ ਮੈਂ ਉਹੀਓ ਕਹਿ ਰਿਹਾ ਦੋ ਦਿਨ ਬਾਰਿਸ਼ ਆਈ ਵੇਖੋ ਕਿਆ ਰੱਬ ਦੀ ਕਲਾ ਹੈਗੀ ਜੀ ਐ ਵੀ ਕਿ ਦੋ ਦਿਨ ਬਾਰਿਸ਼ ਪੈ ਜਾੇ ਤੇ ਗਰਮੀ ਬਿਲਕੁਲ ਹੀ ਖ਼ਤਮ ਹੋ ਜਾਂਦੀ ਠੰਢ ਲੱਗਣ ਲੱਗ ਜਾਂਦੀ ਇਹ ਵੀ ਕਿਆ ਬਾਤ ਹੈ ਜੀ ਹੋਰ ਹੋਰ ਸੁਣਾਓ ਜੀ
ਬਹੁ ਵਧੀਆ
ਵਧੀਆ ਬਸ ਬੱਚੇ ਸਭ ਵਧੀਆ ਜੀ ਮੈਂ ਕਹਿੰਦਾ ਵੈ ਸੀ ਵੀ ਸਰਕਾਰ ਤੁਹਾਡੇ ਉੱਧਰ ਕਿਹੜੀ ਆਾਈ ਹੈ ਸਰਕਾਰ ਸਾਡੇ ਇੱਧਰ ਅਤੇ ਵੀ ਉਹਦੇ ਚੱਲਦੇ ਪਏ ਸੀ ਨਾ ਪੰਜਾਬ ਇਲੈਕਸ਼ਨ ਉਹ ਇ ਸ਼ਨ ਹੋ ਨਾ ਪੰਜਾਬ ਵਿੱਚ ਚੋਦਾਂ ਸੌ ਸੀਟਾਂ ਤੋਂ ਪੰਚਾਇਤਾਂ ਦੇ ਤੇ ਉਹਦੇ ਜਿਹੜੇ ਨਗਰ ਪਾਲਿਕਾ ਵਾਲੇ ਕਮੇਟੀਆਂ ਦੇ ਹਾਂ ਹਾਂ ਉੱਥੇ ਦੇ ਉੱਥੇ ਦੇ ਬੀਜੇਪੀ ਦੇ ਵੜ ਗਈ ਇੱਥੇ ਤੇ ਉ ਉਹ ਆ ਗਈ ਜੇ ਕੀ ਕਹਿੰਦੇ ਤੁਹਾਡੀ ਜੀ
ਆ ਪਾ ਪਾ ਗਈ ਆ ਪਾ ਗਈ ਆ ਪਾ ਗਈ
ਤੇ ਪਹਿਲੇ ਹੈ ਤੇ ਹੈ ਨੀ ਸੀ ਬਸ ਇਹਨਾ ਇਹਨਾਂ ਦਾ ਪੰਜਾਬ ਬੜਾ ਰੌਲਾ ਪਿਆ ਦਾ ਸੀ ਬਈ ਅ ਕੁਛ ਨੀ ਕਰ ਰਹੀ ਕੁਛ ਨੀ ਕਰ ਰਹੀ ਲੋਕੀ ਇੰਝ ਵੀ ਮੈਂ ਗੱਲਾਂ ਵੀ ਬੜੀਆਂ ਕਰਦਾ
ਹਾਂ ਹਾਂ ਹਾਂ ਹਾਂ ਉਹਦੇ ਕਹਿੰਦੇ ਕੰਮ ਕੁਛ ਨੀ ਕਰਦੀ ਵੀ
ਹਾਂ ਉਝ ਵੇਖ ਲਓ ਸੀਟਾਂ ਤੁਸੀਂ ਅੱਠ ਸੌ ਸੀਟਾਂ ਲੈ ਗਈਆਂ ਕਿੰਨੇ ਚੋਂ ਲੈ ਗਈਆਂ ਚ ਮੇਰੇ ਖਲ ਸੋਲਾਂ ਸਤਾਰਾਂ ਸੌ ਅਹ ਤਾਂ ਹੋ ਨ ਆ ਸ਼ਹਿਰ ਹਾਂ ਉਹਦੇ ਵਿੱਚੋਂ ਵੇਖ ਲੋ ਸੀਟਾਂ ਲੈਆਂ ਮਤਲਬ ਬੜਾ ਅੱਛਾ ਰਿਸਪਾਂਸ ਦਿੱਤਾ ਉਹਦਾ ਦੇਖ ਲਓ ਬਈ ਕਈ ਜਗ੍ਹਾ ਤੇ ਬਿਲਕੁ ਬਿਲਕੁਲ ਹੀ ਇਹੀ ਹੋ ਆਈਆਂ ਮਤਲਬ ਸਾਰੀ ਜਿਵੇਂ ਇੱਧਰ ਆਪਣਾ ਹੁਸ਼ਿਆਪੁਰ ਸਡ ਇੱਧਰ ਕਈ ਪਿੰਡ ਹੈਗੇ ਨੇ ਕਿੰਨੇ ਪਿੰਡਾਂ ਦੀ ਪੰਚਾਇਤਾਂ ਨਗਰ ਪਾਲਕਾਂ ਮੈਂ ਕਰ ਮਤਲਬ ਕਾਫੀ ਉਹ ਸੀ ਉੱਪਰ ਸ ਤਿਆਰੀਆਂ ਸੀ ਖ਼ਬਰਾਂ ਇਹਦੀਆਂ ਮੈਂ ਉਹੀ ਦੇਖਦਾ ਪਾ ਸੀ ਮੈਂ ਕਿਹਾ ਵੇਖੋ ਬਈ ਮਤਲਬ ਇਹਨਾ ਉਹਨ ਤੇ ਗੱਲਾਂ ਕਰਦੇ ਨੇ ਇਨਾ ਮਤਲਬ ਲੋਕੀ ਕਿ ਬਈ ਸਰਕਾਰ ਕੁਛ ਨੀ ਕਰਦੀ ਸਰਕਾਰ ਕੁਛ ਨੀ ਕਰਦੀ ਤੇ ਜਦੋਂ ਸਰਕਾਰ ਕਾਰ ਬਣਾਉਣ ਦੀ ਵਾਰੀ ਆਈ ਹੈ ਸਭ ਤੋਂ ਪਹਿਲੇ ਸਰਕਾਰ ਹੀ ਇਹਨਾਂ ਨੇ ਆਪ ਦੀ ਬਣਾਈ
ਆਪਦੀ ਵਧਾਈ ਆ ਵਖੋ ਨਾ ਬੈਲਟ ਪੇਪਰ ਨਾਲ ਵੀ ਇਲੈਕਸ਼ਨ ਹੋਏ ਨੇ ਸ ਕੋਲ ਉਹ ਮਸ਼ੀਨਾਂ ਨਾਲ ਨੀ ਹੋਏ ਬੈਲਟ ਹੈ ਅਗਰ ਉਹ ਤਾਂ
ਉਹਦੇ ਨਾਲ ਇਹ ਫਿਰ ਇੱਕ ਹੋਰ ਗੱਲ ਜੇ ਬੈਲੇਟ ਪੇਪਰ ਹੋਏ ਜੇ ਤੇ ਉਸ ਤੋਂ ਤੋਂ ਬਾਅਦ ਇਹਨਾਂ ਨੇ ਕੈਮਰੇ ਲਾਏ ਨੇ ਸਾਰੀ ਜਗ੍ਹਾ ਤੇ
ਅੱਛਾ
ਕਿਹਾ ਕਿ ਵੀ ਅਗਰ ਕੱਲ੍ਹ ਨੂੰ ਕੋਈ ਓਬਜੈਕਸ਼ਨ ਕਰਦਾ ਸਾਡੇ ਕੈਮਰੇ ਚੈੱਕ ਕਰੋ ਸਨ ਕਿ ਤਰਾਜੇ ਜਿਨ੍ਹਾਂ ਨੇ ਵੋਟਾਂ ਪਾਈਆਂ ਬੈਲਟ ਪੇਪਰ ਚੈੱਕ ਕਰੋ ਵੀ ਕੌਣ ਕੌਣ ਆ ਕੇ ਪਾ ਰਹੇ ਨੇ ਇਹ ਵੀ ਬੜੀ ਮਤਲਬ ਇਹ ਵੀ ਬੜੀ ਉਹਵੇ ਇਹਦਾ ਮਤਬ
ਹਾਂ ਕੱਪੜਜਪੀ ਬੀਜੇਪੀ ਹੁੰਦੀ ਕਪ ਹੋ ਜਾਣੇ ਸੀਗੀ ਈਵ ਐਮ ਹੁੰਦੀ ਜਾਣੀ ਹਾਂ ਜਾ
ਲਈ ਔਰ ਉਹਨੇ ਵੀ ਕਹਿ ਦਿੱਤਾ ਜੇ ਨਾ ਈਵ ਐਮ ਦੇ ਵਿੱਚ ਤੇ ਬਈ ਇਹ ਤੁਹਾਡਾ ਇੱਕ ਬਿਆਨ ਦਿੱਤਾ ਅਮਰੀਕਾ ਨਕਾ ਦਾ ਇੱਕ ਬੰਦਾ ਹੈਗਾ ਉਹਨੇ ਕਿਹਾ ਈਵੀ ਐਮ ਦੇ ਵਿੱਚ ਜਿਹੜਾ ਨਾ ਜਿਹੜੀ ਦੂਸਰੀ ਉਹ ਹੈਗੀ ਮਸ਼ੀਨ ਕੰਪਿਊਟਰਾਈਜ਼ ਉਹ ਹੈਂਗ ਹੋਈ ਜਾਗੀ ਤੁਸੀਂ ਜੋ ਮਰਜ਼ੀ ਕਰ ਲਓ
ਹਾਂ ਹਾਂ ਹਾਂ
ਉਹਦਾ ਆਪਪਸ਼ਨ ਹੈਗਾ ਤੇ ਤੁਸੀਂ ਉਂਝ ਉਂਝ ਪਰਜੀੀ
ਮੈਂ ਐਵੇਂ ਥੋੜ੍ਹਾ ਰਾਹੁਲ ਗਾਂਧੀ ਮੈਂ ਕਿਹਾ ਐਵੇ ਰਾਹੁਲ ਗਾਂਧੀ ਥੋੜਾ ਪਿੱਟ ਦਾ ਪੈ
ਹਾਂ ਹਾਂ ਈਵ ਐਮ ਬੰਦ ਕਰੋ ਉਹ ਐਕਚੁਲੀ ਕੀ ਹੈਗਾ ਇਹਨਾਂ ਦਾ ਹੈ ਕੋਈ ਸਿਸਟਮ ਹੈ ਹੋ ਜਾ ਜਿਹਦੇ ਨਾਲ ਇਹਨਾਂ ਦਾ ਅਹ ਮਤਲਬ ਮਤਲਬ ਹੋਇਆ ਐਵੇਂ ਨੀ ਬਣਿਆ ਉਹ ਮਤਲਬ ਐਵੇਂ ਥੋੜ੍ਹੀ ਜਿਹੀ ਜਿੱਥੇ ਮੈਂ ਇੱਕ ਨੋਟ ਕੀਤੀ ਗੱਲ ਜਦੋਂ ਇੱਥੇ ਇਲੈਕਸ਼ਨ ਹੋਏ ਨੇ ਹਰਿਆਣਾ ਦੇ ਵਿੱਚ ਇੱਕ ਦਮ ਨਾ ਵੋਟਾਂ ਦਾ ਉਹ ਖੁੱਲਲਿਆ ਜਦੋਂ ਹਾਬਤਾ ਬੀਵੀ ਐਮ ਦਾ ਤੇ ਇਕਦਮ ਸੀਟਾਂ ਜਿਹੜੀਆਂ ਨਾ ਪਹਿਲੇ ਆਈਆਂ ਕਾਂਗਰਸ ਦੀਆਂ ਇਹ ਲਹਿਰਾਂ ਪੈਰਾਂ ਕਰਤੀਆਂ ਨੇ ਗੱਲਾਂ ਹੈ ਬਾਈ ਵਧੀਆ ਹੋ ਗਿਆ ਵਧੀਆ ਹੈ ਜਦੋਂ ਇੱਕ ਘੰਟਾ ਹੋਇਆ ਨਾ ਵਿੱਚ ਥੋੜਾ ਜਿਹਾ ਮਤਲਬ ਖ਼ਬਰਾਂ ਘੱਟ ਹੋਈਆਂ ਨਾਲ ਹੀ ਉਹ ਪਤਾ ਨੀ ਕੀ ਇਹਨਾਂ ਨੇ ਬਣਾ ਤਾ ਘੰਟੇ ਦੇ ਅੰਦਰ ਅੰਦਰ ਹੀ ਨਾਲ ਹੀ ਉਹ ਪਲਟੈਣ ਚ ਪਲਟਿਆ ਸਿੱਧਾ ਜਿਹਾ ਕੇ ਬੀਜੇਪੀ ਦੇ ਝੋਲੀ ਚ ਪੈ ਗਿਆ ਸਾਰਾ ਕੁਛ ਹੀ ਉਹ ਸਾਰਾ ਸਿਸਟਮ ਸਾਰਾ ਸਿਸਟਮ ਵੀ ਵਿਗੜ ਗਿਆ ਅਸੀਂ ਇਹ ਹੈ ਕੀ ਬਣਿਆ ਵੀ ਅਸੀਂ ਤੇ ਸੋਚਦੇ ਵੀ ਅਸੀਂ ਇਹਦੇ ਚ ਇਹ ਬਣੇਗੀ ਗੱਲ ਤੇ ਉਹ ਇੱਕਦਮ ਹੀ ਟੱਕਤਾ ਪਲਟ ਗਿਆ ਤੇ ਉਹ ਜਦੋਂ ਵੇਖਿਆ ਮੈਂ ਕਿਹਾ ਉਹ ਹੈ ਤੇ ਕੰਟਾ ੇਡ ਇਹਨਾਂ ਨੇ ਵਿੱਚ ਜਿਹੜਾ ਕੀਤਾ ਇਹਨਾਂ ਕੋਈ ਕੱ ਲਾ ਜ਼ਰੂਰ ਹੋਇਆ ਉਹ ਇੱਕ ਘੰਟਾ ਹੋਇਆ ਸੀ ਉਹਦੇ ਵਿੱਚ ਇਹ ਕੰ ਟਨ ਨੇ ਕਿਹਾ ਜੀ ਬੰਦ ਕਰਤੀ ਪਤਾ ਨੀ ਇਹਨਾਂ ਨੇ ਕੀ ਕੀਤਾ ਕੋਈ ਨਾ ਕੋਈ ਓਪਸ਼ਨ ਬਣਾਇਆ ਉਹਨਾਂ ਇਹਨਾਂ ਨੇ ਵਿੱਚ ਹਾਂ ਕੁਛ ਨਾ ਕੁਛ ਕੁਛ ਨਾ ਕੁਛ ਕੀਤਾ ਜਿਹਦੀ ਵਜ੍ਹਾ ਨਾਲ ਇਹਨਾਂ ਨੂੰ ਇਕਦਮ ਹੀ ਔਰ ਵੇਖੋ ਪਲਟ ਇਕਦਮ ਵਧੀਆ ਮੈਂ ਸੋਚ ਕੇ ਆਾਨ ਹੁੰਦਾ ਮੈਂ ਕਹਿੰਦਾ ਵੇਖੋ ਪੁਲ ਬਾਸ ਜੀ ਕੋਈ ਨੀ ਕਹਿ ਸਕਦੇ ਮਹਿੰਗਾਈ ਇਹਨਾਂ ਨੇ ਇੰਨੀ ਕਰਤੀ ਜੇ ਮੈਂ ਕਹਿੰਦਾ ਮਤਲਬ ਪੈਟਰੋਲ ਲ ਜਿਹੜਾ ਇਹ ਉਹ
ਹਹ ਕੱਲ੍ਹ ਪਰਸੋਂ ਖਬਰ ਆਉਂਦੀ ਕੱਲ੍ਹ ਪਰਸੋਂ ਖ਼ਬਰ ਆਉਂਦੀ ਬ ਤੇਤੀ ਰੁਪਏ ਦੀ ਡਰੱਸਾਂ
ਨਹੀਂ ਜੀ ਨਹੀਂ ਉਹ ਤੇ ਖ਼ਬਰਾਂ ਇਸ ਤਰ੍ਹਾਂ ਨਾ ਜੀ ਉਹ ਤੇ ਚੰਦੂ ਮਾਜਰੇ ਵਾਲੀ ਖ਼ਬਰਾਂ ਹੈਗੀਆਂ ਜਿਹੜੀਆਂ ਆਪੜੀਆਂ ਇਹਨਾਂ ਨੇ ਆਪ ਹੀ ਕਰ ਛੱਡਦੇ ਨੇ ਵੀ ਇਹ ਮੈਂ ਕੰਮ ਮੇਰੇ ਹਿਸਾਬ ਨਾਲ ਨਹੀਂੀ ਹੁੰਦਾ ਅੱਠ ਘੱਟ ਕੀ ਹੋਏਗਾ ਮਹਿੰਗਾਈ ਵੱਧ ਗਈ ਹੈ ਹਰ ਚੀਜ਼ ਵੱ ਗਿਆ ਦੁੱਧੱਧ ਗਿਆ ਵਖ ਲ ਲੋ ਦੁੱਧ ਦੁੱਧ ਦਾ ਰੇਟ ਪਹਿਲੇ ਜਿਹੜਾ ਸੱਠ ਰੁਪਏ ਹੁੰਦਾ ਸੀ ਉਹ ਮੇਰੇ ਪਹਠ ਰੁਪਏ ਹੋ ਗਿਆ ਜਿਹੜਾ ਪੈਂਹਠ ਪੰਜ ਸੱਤ ਰੁਪਏ ਲੀਟਰ ਦੁੱਧ ਵਧਾ ਦਿੱਤਾ ਇਹਨਾਂ ਨੇ
ਹਾਂ ਦਹੀਂ ਵੱਧ ਗਈ ਸਾਡੇ ਇੱਥੇ ਦਸ ਰੁਪਏ ਕਿੱਲੋ ਦਹੀਂ ਵੱਧ ਗਈ ਹੈ ਦਹੀਂ ਪਨੀਰ ਵੱਧ ਗਿਆ ਵੀਹ ਰੁਪਏ ਕਿੱਲੋ
ਸਾਡੇ ਇੱਥੇ, ਹਿਸਾਬ ਲਾ ਲਓ ਤੁਸੀਂ ਕਿ ਮਤਲਬ ਜਿਹੜਾ ਨਾ ਦੁੱਧ ਜੋ, ਭਾ ਪਹਿਲੇ ਲੈਂਦੇ ਪਏ ਅਸੀਂ ਪੰਜ ਰੁਪਏ ਲੀਟਰ, ਇੱਕ ਤਰੀਕ ਤੋਂ ਨੇ ਵਧਾ ਦਿੱਤਾ ਤਾਂ ਪਹਿਲੇਈ ਹੀ ਹਾਂਜੀ ਉਸ ਟਾਈਮ ਪੈਟਰੋਲ ਸਤਾਨਵੇਂ ਰੁਪਏ ਸੀ ਜੇ ਅਤੇ ਅੱਜ ਪੈਟਰੋਲ ਇੱਕ ਸੌ ਪੰਜ ਰੁਪਏ ਹੈਗਾ ਜੇ ਸਾਡੇ
ਹਜੇ ਹੋਰ, ਹੋਰ ਵੀ ਪਤਾ ਨਹੀਂ ਕੋਈ, ਉਹ ਨੇ ਡਿਊਟੀ ਡਿਊਟੀ ਘਟਾਈਆਂ ਅਤੇ ਪੈਟਰੋਲ ਫਿਰ ਨਹੀਂ ਘਟਿਆ ਕੋਈ ਡਿਊਟੀਆਂ ਵਧਾਈਆਂ ਤੇ ਕੋਈ ਵੱਧ ਗਈਆਂ ਨੇ
ਹਾਂ, ਕਿ ਇਹਨਾਂ ਦਾ, ਹਾਂ ਇਹਨਾਂ ਦਾ ਕੀ ਗੋਲ ਮਾਲ ਹੈਗਾ ਕੀ ਇਹ ਵਿੱਚ ਕਰਦੇ ਨੇ ਸਾਨੂੰ ਨੀ ਸਮਝ ਆਈ, ਔਰ ਵੇਖ ਲ ਕਿ ਮਤਲਬ ਕੰਮ ਕਾਰਾਂ ਦਾ ਇੰਨਾ ਬੁਰਾ ਹਾਲ ਕੀਤਾ ਹੋਇਆ, ਇਹਨਾਂ ਨੇ ਮਤਲਬ, ਕੋਈ ਮਾਰਕੀਟ ਵਿੱਚ ਕੰਮ ਦਾ ਉਠਾ ਵੀ ਨੀ ਹੈਗਾ ਬਿਲਕੁਲ ਵੀ ਮਤਲਬ ਕੰਮ, ਹਾਂ ਕੰਮ ਇਹ ਸਮਝ ਲਓ ਕਿ ਲੋਕ ਦੁਕਾਨਦਾਰਾਂ ਬੈਠੇ ਹੋਏ ਨੇ, ਵਿਚਾਰੇ ਦੁਕਾਨਦਾਰ ਸ਼ਾਮ ਤੱਕ ਕੋਈ ਦੋ ਚਾਰ ਗਾਹਕ ਆ ਜਾਣ, ਜੇ ਉਹਨਾਂ ਨੂੰ ਇਹ ਮਹਿੰਗੀ ਚੀਜ਼ ਦੱਸਣ ਗਾਹਕ ਨਹੀਂ ਲੈਂਦਾ ਗਾਹਕ ਵੀ ਆਉਂਦਾ, ਆਹ ਚਲੇ ਜਾਂਦਾ ਤੇ ਗਾਹਕ ਅਗਰ ਜੇ ਗਾਹਕ ਨੂੰ ਉੰਜ ਕੋਈ ਗੱਲਬਾਤ ਕਰੋ, ਬਈ ਹਾਂਜੀ ਤੁਹਾਨੂੰ ਸਸਤੀ ਦੇ ਦਿੰਦੇ ਆ, ਤੇ ਗਾਹਕ ਦੇ ਕੋਲ ਪੈਸੇ ਵੀ ਨੀ ਹੁੰਦੇ ਅੱਜ -ਕੱਲ ਗ ਕੰਮ ਵੀ ਨੀ ਹੈਗਾ, ਕੰਮ ਕਾਰ ਢਿੱਲਾ ਹੋਇਆ, ਲੋਕਾਂ ਦੇ ਵੀ ਜਿਹੜੇ ਨੌਕਰੀ ਪੇਸ਼ੇ ਵਾਲੇ ਆ, ਵਿਆਹ ਵਿਊ ਦਾ ਸਮਾਨ ਮੰਨ ਲਓ ਦਸ ਹਜ਼ਾਰ ਦਾ ਸਮਾਨ ਲੈਣਾ ਕਿਸੇ ਨੇ, ਅਗਲਾ ਕਹਿੰਦਾ ਚੱਲ ਟੈਮ
ਹਾਂ, ਬਹੁਤ ਬੁਰਾ ਹਾਲ ਬਹੁਤ ਬੁਰਾ ਹਾਲ ਹੈ ਕ
ਸਾਰੀ ਜਗਾਈ, ਹੀ ਮਤਲਬ ਇਹੀ ਹਾਲ ਹੋਇਆਦਾ ਜਿੱਥੇ ਮਰਜ਼ੀ ਚਲੇ ਜਾਓ, ਔਰ ਇੱਕ ਕੋ ਕੋਈ ਵੀ ਬੰਦਾ ਜਿਹੜਾ ਹੈ ਨਾ। ਖੁਸ਼ ਨੀ ਹੈਗਾ, ਜਦ ਦੀ ਸਰਕਾਰਾਂ ਬਣੀਆਂ ਨਾ ਜਦੋਂ ਦਾ ਉਦੋਂ ਦਾ ਮਤਲਬ, ਬਸ ਲੋਕੀ ਬਸ ਐਝ ਹੈ ਬਸ ਚੱਲ। ਚੱਲੀ ਜਾ ਰਿਹਾ ਲੋਕਾਂ ਦੀ ਜਿਹੜਾ ਜੋ ਜਿਵੇਂ ਚੱਲਦਾ। ਦਾ ਲੋਭੀ। ਪਿੱਛੇ ਕੱਲ ਪਰਸੋਂ ਮੈਂ ਖ਼ਬਰ ਵੇਖਦਾ ਪਿਆ ਸੀ। ਲੋਕਡਾਊਨ ਲੱਗ ਜਾਏਗਾ ਜੀ ਦੋ ਜਗ੍ਹਾ ਕਹਿੰਦੇ ਇੱਥੇ ਅਹ ਪੰਚਕੁਲਾ ਹੈ ਦੋ ਘੰਟੇ ਦਾ ਲੋਕਡਾਊਨ। ਲੋਕਡਾਊਨ ਲਾਇਆ ਨਾ। ਮੈਂ ਹਾਂ ਮੈਂ ਉਹ ਜੋ ਦੇਖਦਾ ਹੋਇਆ ਸੀ ਹਾਂ ਦੋ ਘੰਟੇ ਦਾ ਲਾਇਆ ਦਸ ਤੋਂ ਲੈ ਕੇ ਬਾਰਾਂ ਤੱਕ ਹੁਣ ਇਹ ਹਿਸਾਬ ਲਾਓ ਜੇ ਲੋਕ। ਹੈਂਜੀ।
ਧਮਾਕਾ ਕਰਨਾ ਸੀਗਾ।
ਹਾਂ ਕੋਈ ਇਹ ਸਿਸਟਮ ਜਾਂ ਕੋਈ ਇਹਨਾਂ ਨੇ ਕਰਨਾ ਸੀ ਉਹਦੀ ਵਜ੍ਹਾ ਨਾਲ ਹੀ ਕੀਤਾ। ਪਰ ਹਿਸਾਬ ਲਾਓ ਨਾ ਇਸਤਾ ਇਸਤਾ ਮਤਲਬ ਲੋਕ। ਲੋਕਡਾਊਨ ਦੀ ਤਰਫ਼ ਜਾ ਵੀ ਰਹੇ ਨੇ ਹੈ। ਹੁਣ ਦੋ ਘੰਟੇ ਦਾ ਲੋਕਡਾਊਨ ਲਾਇਆ ਹੁਣ ਇਹ ਦਾ ਤਾਂ ਕੋਈ ਭਰੋਸਾ ਨਹੀਂ ਸ਼ਾਮੀ ਸੱਤ। ਸੱਤ ਵਜੇ ਤੱਕ ਖੋਲੋ ਜੀ ਛੇ ਵਜੇ ਤੱਕ ਦੁਕਾਨਾਂ ਖੋਲਲੋ ਮੰਨ ਲੋ ਦਿਹਾੜੀ। ਚ ਗਰਮੀ ਚ। ਕੋਈ ਨਹੀਂ ਗਾਹਕ ਆਂਦਾ। ਸ਼ਾਮੀ ਨਿਕਲਦੇ ਨੇ ਕਈ ਬੰਦੇ ਯਾਰ ਆਪਾਂ ਛੇ ਵਜੇ ਤੋਂ ਬਾਅਦ ਲਿਆਵਾਂਗੇ ਸਮਾਨ ਉਹ ਵੀ ਫੇਰ ਪ੍ਰੋਬਲਮ ਵਾਲੀ ਸ਼ਾਮੀ ਆਉਂਦਾ ਗਾਹਕ ਬਸ ਬਸ ਇਹ ਬਾਰਾਂ ਵਜੇ ਤੋਂ ਲੈ ਕੇ ਛੇ ਵਜੇ ਤੱਕ। ਚਾਰ ਪੰਜ ਵਜੇ ਤੱਕ ਤੇ ਗਾਹਕ। ਹੁੰਦਾ ਨਹੀਂ। ਚਾਰ ਪੰਜ ਘੰਟੇ ਗਾਹਕ ਨਹੀਂ ਹੁੰਦਾ ਗਾਹਕੀ ਹਾਂ ਦੁਕਾਨ ਤੇ ਬੰਦਿਆਂ ਨੂੰ ਬੈਠੇ ਨੀਂਦਰ ਆ ਜਾਂਦੀਆਂ ਪਿੱਛੇ ਹਾਂ ਪਿੱਛੇ ਮੈਂ ਵੇਖਦਾ ਹੋਇਆ ਸੀ ਰੀਲਾਂ ਵੇਖਦਾ ਹੋਇਆ ਸੀ ਉਹ ਦੁਕਾਨਾਂ ਦੇ। ਖ਼ਬਰ ਲਾਏ ਉਹ ਕਰਦੇ ਪਏ ਸੀ। ਅਸੀਂ ਮਜ਼ਾਕ ਜੇ ਕਰਦੇ ਨੇ ਨਾ। ਰੀਲ ਦੇ ਵਿੱਚ ਮਨਾ ਕੇ ਉਹ ਰੀਲਾਂ ਚ ਵੇਖਦਾ ਪਇਆ ਸੀ ਕਦੀ ਵਿਚਾਰਾ ਬਾਹਰ ਜਾਵੇ। ਇੱਧਰ ਵੇਖ। ਕਿ ਕਦੀ ਇੱਧਰ ਵੇਖੇ ਇੱਧਰੋਂ ਵੀ ਸੜਕ ਖਾਲੀ ਤੇ ਉੱਧਰੋਂ ਵੀ ਸੜਕ ਖਾਲੀ ਤੇ ਆ ਕੇ ਫੇਰ ਬਹਿ ਜੇ ਆ ਕੇ ਫੇਰ ਬਹਿ ਜੇ ਫੇਰ ਅਖ਼ਬਾਰ ਪੜ੍ਹਨ ਲੱਗ ਜਏ ਉਹ ਮਤਲਬ ਉਹਦੇ। ਅਸੀਂ ਵੀ ਗਾਹਕ ਵੇਖਦੇ ਹੀ ਰਹਿੰਦੇ ਨੇ ਲੋਕੀ ਵੀ ਗਾਹਕ। ਕਦੋਂ ਆਏਗਾ। ਹੈਂਜੀ ਤੇ ਉਹ ਮਤਲਬ ਮੈਂ ਉਹ ਹਾਦਸਾ ਖੇਡਾ ਜਿਹਾ ਮਨਾਇਆ ਦਾ ਸੀ ਨਾ ਉਹਨਾਂ ਨੇ। ਬਈ ਇਹਨੇ ਜਦੋਂ ਦੀ ਸਰਕਾਰ। ਕਾਰ ਬਣੀ ਇੰਨਾ ਕੰਮ ਉੱਚਾ ਹੋ ਗਿਆ ਕਿ ਲੋਕ। ਕੀ ਵੇਖਦੇ ਨੇ ਗ ਕਦੋਂ ਆਉਂ ਕਿੱਥੇ ਆਉਂਦਾ ਪਿਆ ਇੱਧਰੋਂ ਆਉਂਦਾ ਪਿਆ ਕੇ ਇੱਧਰੋਂ ਆਉਂਦਾ ਪਿਆ ਸੜਕ ਹੀ ਨਾਪੀ ਜਾਂਦੇ ਪਏ ਨਜਾਂ ਨਾਲ ਵੀ ਕਿੱਥੇ ਆਉਂਦਾ ਪੈਗਾ ਉਹ ਇਹ ਬੁਰਾ ਹਾਲ ਹੀ ਹੈਗਾ ਜੀ ਮੈਂ ਹਿਸਾਬ ਲਾਇਆ ਕਿ ਬਈ ਬੰਦਾ ਜਿਹੜਾ ਨਾ ਵਿਚਾਰਾ ਮਜਬੂਰੀ ਚ ਹਰ ਕੋਈ ਬ ਬੰਦਾ ਬੈਠਾ ਹੋਇਆ ਕੋਈ ਮਤਲਬ ਉਹ ਨੀ ਹੈਗਾ ਹਿਸਾਬ ਤਾਂ ਉਹ ਬਸ ਇਸ ਤਰ੍ਹਾਂ ਹੀ ਚੱਲਦਾ ਨ- ਨਾ ਹੁਣ‌ ਸਿਸਟਮ ਜਦੀ ਸਰਕਾਰਾਂ
ਹ ਹਮ ਹੋਰ ਹੋਰ ਤਾਂ ਕੰਮ ਕਾਰਦਾ ਤੁਹਾਡੇ ਕੰਮ ਦਾ ਕੀ ਹਾਲ ਹੈ?
ਬਸ ਢਿੱਲਾ ਮੱਠਾ ਹੈਏ ਤੁਾਨੂੰ ਹੀ ਕਹਿ ਰਿਹਾ ਕੰਮਾਂ ਕਾਰਾਂ ਦਾ ਤਾਂ ਬੁਰਾ ਹਾਲ ਹੀ ਹੈਗਾ।
ਹਾਂ-ਹਾਂ- ਹਾਂ ਨਾਸ਼ਤਾ ਮਣੀੀ ਕਰ ਲੈ ਮੈਂ ਜਾ ਰਿਹਾ ਸੀਗਾ ਬਸ ਫਿਰ ਮੈਂ
ਅੱਛਾ-ਅੱਛਾ ਚਲੋ ਵਧੀਆ ਕੀਤਾ ਮੈਂ ਕਿਹਾ ਫੋਨ ਕਰਾਂ ਤੁਹਾਡੇ ਨਾਲ ਗੱਲ ਹੋ ਗਈ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਚਲੋ ਚਲੋ ਠੀਕ ਹੈ ਜੀ ਹਾਂ ਠੀਕ ਹੈ ਜੀ ਹਾਂ ਬੜਾ ਵਧਆ ਠੀਕ ਹੈ ਜੀ ਅੱਛਾ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ! ਰਾਜੀ।